ਹੈਲੋ,
ਹੈਲੋ ਹਾਂਜੀ ਕੀ ਹਾਲ ਆ,
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਵਧੀਆ ਤੁਸੀਂ ਸੁਣਾਓ?
ਚੱਲ ਬਸ ਵਧੀਆ ਮੈਂ ਜ, ਬਸ ਕੁਛ ਨਹੀਂ ਬੈਠੇ ਹੋਏ ਆ,
ਹੋਰ ਠੀਕ ਵਾ,
ਹਾਂ ਬਸ ਕੰਮ ਹੋ ਗਿਆ, ਬੈਠੇ ਹੋਏ ਆ ਲਾਈਟ ਗਈ ਹੋਈ ਸਾਡੀ ਹੈਲੋ ਬਸ ਏ ਦਿਨ ਦੀ ਗੱਲਬਾਤ ਤੇ ਸੰਡੇ ਨੂੰ
ਛੇ ਵੱਜ ਹੀ ਜਾਂਦੇ ਆ ਹਾਂਜੀ ਸੰਡੇ ਵਾਲੇ ਦਿਨ ਵੀ ਜਾਣਾ ਪੈਂਦਾ ਹਮ ਨਈ- ਨਈ ਪਸੰਦ ਤੇ ਹੈ ਬਟ ਕੀ ਕਰੀਏ ਹੁਣ ਜੇਹੜੇ ਬਜ਼ੁਰਗ ਆ ਓਹ ਇਕੱਲੇ ਹੋਣ ਦੁਕਾਨ ਤੇ-ਤੇ ਅੱਸੀਂ ਨਾ ਜਾਈਏ ਤਾ ਫੇਰ ਹੁੰਦਾ ਕਿ ਬੱਚੇ ਨੀ ਆਂਦੇ ਹਮ-ਹਮ ਹ ਬਿਲਕੁਲ-ਬਿਲਕੁਲ ਦੇਖਣਾ ਪੈਂਦਾ ਸਭ ਕੁਛ ਜੇ ਨਾ ਜਾਇਏ ਤਾ ਫੈਮਲੀ ਵਾਲੇ ਬੱਚੇ ਵਾਈਫ ਤੇ ਉਹ ਕੇਹਣਗੇ ਕਿ ਸਾਡੇ ਨਾਲ ਨੀ ਰੇਂਹਦੇ ਜੇ ਨਾ ਜਾਈਏ ਤੇ ਫੇਰ ਓਹ ਕੇਹਣਗੇ ਕਿ ਆਂਦੇ ਨੀ ਦੁਕਾਨ ਤੇ ਹੋਰ ਤੁਸੀਂ ਦੱਸੋ ਹਮ-ਹਮ ਹਾਂਜੀ ਨਹੀਂ-ਨਹੀਂ ਹੈ, ਵੀ ਕੀ ਕਦੀ ਚਾਵਲ ਬਣ ਗਏ, ਕਦੀ ਨੋਨ ਵੈਜ ਬਣ ਜਾਂਦਾ ਬਸ ਬੱਚੇ ਛੁੱਟੀਆਂ ਇੰਜੋਏ ਕਰ ਰਏ ਆ ਹਾਂਜੀ-ਹਾਂਜੀ ਹਾਲੇ ਗਏ ਨੀ ਸਕੂਲ ਜਾਣਗੇ ਕੱਲ੍ਹ ਤੋਂ ਕਰੀ ਜਾ ਗੱਲ ਹਾਂਜੀ-ਹਾਂਜੀ ਹੋਰ ਬਸ ਠੀਕ ਚੱਲ ਰਈ ਐ, ਬੱਚੇ ਠੀਕ ਆ ਪੜ੍ਹਾਈ 'ਚ ਹਾਂਜੀ ਬੱਚੇ ਗਏ ਸੀ, ਅ, ਸ਼੍ਰੀਨਗਰ ਗਏ ਸੀ ਬੱਚੇ ਵੱਧੀਆ ਏ ਪੰਜਾਬ ਨਾਲੋਂ ਤਾਂ ਠੀਕ ਆ ਮੌਸਮ ਉੱਥੇ ਥੋੜਾ ਠੰਡਾ ਹੈਗਾ
ਹਾਂ ਓਹਦੇ ਓਸ ਕਾਰਨ ਕਈ ਵਾਰ ਬੰਦਾ--ਅ ਹੋ ਜਾਂਦਾ ਬਿਮਾਰ ਵੀ ਹੋ ਜਾਂਦਾ, ਗਰਮੀ ਚ' ਜਾ ਕੇ ਸਰਦੀ- ਸਰਦੀ ਤੋ ਫਿਰ ਗਰਮੀ ਚ' ਜਾ ਜੀ
ਹਮ ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਬਟ, ਉਹ ਨਾ ਹੁੰਦਾ ਨਾ ਕਿ ਚਲੋ ਜੇ ਗਰਮੀ ਹੈਗੀ ਹੈ, ਤੇ ਹੁੰਦਾ ਆ ਵੀ ਥੋੜ੍ਹੇ ਠੰਡੇ ਇਲਾਕੇ ਜਾਈਏ ਘੁੰਮ ਕੇ ਆਈਏ ਫਿਰ ਚਲੋ ਜੇ ਬਿਮਾਰ ਕੋਈ ਹੁੰਦਾ ਦਵਾਈ ਨਾਲ ਚਲੋ ਠੀਕ ਵੀ ਇਹ ਤੇ ਚੱਲਦਾ ਰਹਿੰਦਾ। ਏਦਾਂ ਬਿਮਾਰ ਠੀਕ ਆ ਠੀਕ ਤੇ ਹਾਂ। ਹਾਂਜੀ।
ਹਾਂ, ਬਿਲਕੁਲ-ਬਿਲਕੁਲ ਰ ਤੁਹਾਨੂੰ ਮਜ਼ਾ ਜ਼ਿਆਦਾ ਆਉਂਦਾ ਦਿਵਾਲੀ ਵਿੱਚ ਰੱਖੜੀ ਤੇ ਛੋਟਾ ਜਿਹਾ ਤਿਉਹਾਰ ਲੱਗਦਾ ਕਿ ਆਈ ਭੈਣ-ਭਰਾ ਇਕੱਠੇ ਹੋਏ ਰੱਖੜੀ ਬੰਨੀ ਚਲੋ ਜੀ ਖਤਮ ਹੋ ਗਿਆ। ਜੀ, ਉਹ ਛੋਟਾ ਜਾ ਤਿਉਹਾਰ ਮੈਨੂੰ ਲੱਗਦਾ
ਬਿਲਕੁਲ-ਬਿਲਕੁਲ ਚਲੋ ਸਾਡਾ ਤਾਂ ਠੀਕ ਹੈ। ਅਸੀਂ ਭੈਣ ਭਰਾ ਅਮ ਹ। ਹਾਂਜੀ, ਉਹ ਤੇ ਹੈ ਹੀ ਆ ਤੇ ਉਹ ਹੁਣ ਤਿਉਹਾਰਾਂ ਚ ਆਉਂਦੇ ਆ, ਸਭ ਆਪਣੇ ਆਪਣੇ ਕੰਮ ਚ ਬਿਜ਼ੀ ਹੋ ਗਏ ਨੇ। ਹੂ, ਜਿਵੇਂ ਹੋਲੀ ਹੋ ਗਈ ਹੋਲੀ। ਵਿੱਚਦੇ ਬੜਾ ਇੰਜੋਏ ਕਰੀਦਾ ਦਿਵਾਲੀ ਚ ਕਈ ਵਾਰ ਆਏ ਆ। ਰਿਸ਼ਤੇਦਾਰ, ਦੀਵਾਲੀ ਚ ਆ ਜਾਂਦੇ ਹੈ। ਹ। ਆ। ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਉਹੀ ਤਿਉਹਾਰ ਹੈਗੇ ਨੇ, ਹੁਣ ਹੁਣ ਤੇ ਚਲੋ। ਅ ਦੀਵਾਲੀ ਤੇ ਮੈਨੂੰ ਅੱਛ ਹ। ਹ। ਹਾਂ।
ਹੋਰ ਪਤਾ, ਬੰਦੇ ਦੇ ਦੀਵਾਲੀ ਦਾ ਨਸ਼ਾ ਲੱਗਦਾ ਥੋੜਾ। ਆਈ ਇੰਜੋਏਮੈਂਟ ਹੋ ਜਾਂਦੀ ਹੈ। ਤੇ, ਤਿਉਹਾਰ ਮਨਾਇਆ ਜਾਂਦਾ ਹੈ। ਤੇ ਸਾਰਾ ਕੁੱਛ ਬੰਦੇ ਦਾ ਵਿੱਚ ਹੀ ਹੋ ਜਾਣਾ ਚਲੋ ਵਧੀਆ ਲੱਗਦਾ। ਸਾਰੇ ਮਤਲਬ ਥੋੜਾ ਆਸ ਪੜੋਸ ਦੇ ਮਿਲ ਕੇ ਮਨਾਉਂਦੇ ਨੇ।
ਹਾਂਜੀ-ਹਾਂਜੀ, ਬਿਲਕੁਲ ਆਸ ਪੜੋਸ ਦੇ ਮਿਲਦੇ ਨੇ। ਇੱਕ-ਦੂਜੇ ਦੇ ਘਰ ਆਉਂਦੇ ਨੇ ਗਿਫਟ ਦਿੰਦੇ ਨੇ।
ਇੱਕ-ਦੂਜੇ ਦੇ ਘਰ ਜਾਂਦੇ ਨੇ, ਗਿਫਟ ਦਿੰਦੇ ਨੇ। ਆਪਣਾ ਮੰਦਿਰ ਗੁਰਦੁਆਰੇ ਚ ਦੀਵੇ ਜਲਉਣ ਜਾਂਦੇ ਨੇ।
ਅਸੀਂ ਵੀ ਰੰਗੋਲੀ ਘਰ ਬਣਾਉਂਦੇ ਹਾਂ। ਫਿਰ ਦੀਆ ਲੈ ਕੇ ਜਾਂਦੇ ਹਾਂ। ਕਈ ਵਾਰ ਚੌਂਕ ਚ ਰੱਖਣੇ ਆ ਜਾ ਕੇ।
ਹਾਂਜੀ, ਫੇਰ ਏਦਾਂ ਹੀ ਆ ਥੋੜਾ ਇਸ ਕਰ ਨਾ ਥੋੜਾ ਜਿਆਦਾ ਮਜ਼ਾ ਆਉਂਦਾ ਹੈ। ਲਾਈਟ ਲਗਾਉਂਦੇ ਨੇ ਲੋਕੀ ਆਪਣੇ ਘਰਾਂ ਵਿੱਚ ਇੱਕ ਮਤਲਬ ਥੋੜਾ ਮਦਾਂ ਲੱਗਦਾ, ਜਿੱਦਾਂ ਥੋੜਾ ਵਿਆਹ ਵਾਲਾ ਮਾਹੌਲ ਜਹਾ ਬਣ ਜਾਂਦਾ। ਦਾ ਘਰ
ਬਿਲਕੁਲ-ਬਿਲਕੁਲ, ਉਹ ਹੀ ਨਾ ਹੁਣ ਦੇਖੋ ਜਦੋਂ ਖੇਤੀਬਾੜੀ ਚ ਬਾਹਰ ਨਿਕਲ ਕਹਿੰਦੇ, ਹਰ ਜਗ੍ਹਾ ਲਾਈਟ ਲਾਈਟ ਏਦਾਂ ਲੱਗਦਾ, ਕਿ ਭਾਜੀ।
ਹਾਂਜੀ-ਹਾਂਜੀ-ਹਾਂਜੀ, ਦੀਵਾਲੀ ਦਾ ਤਿਉਹਾਰ ਤੇ ਬੜਾ ਮਸਤ ਹੈ।
ਹਾਂਜੀ, ਹਫ਼ਤਾ ਪਹਿਲੇ ਲੋਕੀ ਲਾ ਲੈਂਦੇ ਨੇ, ਬੜਾ ਅੱਛਾ ਲੱਗਦਾ ਹੈ। ਤੇ ਦਿਨ ਲੱਗਦਾ ਕਿ ਦਿਨ ਇਹ ਵੀ ਨਾ ਹੋਏ।
ਹਾਂਜੀ-ਹਾਂਜੀ।
ਹਾਂ, ਬਸ ਐਵੇ ਕਿ ਜੇ ਹੁਣ ਦੇਖੋ ਨਾ, ਜਿਹੜੀ ਚੀਜ਼ ਜੇ ਰੋਜ਼-ਰੋਜ਼ ਹੋਏ ਨਾ ਤੇ ਉਹ ਫਿਰ ਤੁਹਾਨੂੰ
ਉਹ ਫੈਰਿੰਗ ਮਿਰਦੀ ਐ, ਹੁਣ ਡੇਲੀ ਲੱਗਣਗੀਆਂ, ਫਿਰ ਹਾਂ ਸਹੀ ਐ ਬੋਰਿੰਗ ਲੱਗਦਾ ਥੋੜਾ ਜਿਹਾ, ਫੇਰ ਏਦਾਂ ਜੇ ਡੇਲੀ ਹੋਣ ਲੱਗਦਾ ਨਾ, ਫੇਰ ਅੱਛੀ ਲੱਗਦੀ ਏ।
ਹਾਂ ਫਿਰ ਉਹ, ਫੇਰ ਉਹਦੀ ਸਾਨੂੰ ਇੰਤਜ਼ਾਰ ਰਹਿੰਦਾ ਕਦੋਂ ਆਏਗੀ। ਕਦੋਂ ਐਹ ਤਿਉਹਾਰ ਆਏਗਾ।
ਹਾਂਜੀ-ਹਾਂਜੀ, ਉਹ ਤੇ ਹੈ ਈ ਐ। ਇਹ ਜਿਹੜੇ-ਜਿਹੜੇ ਤਿਉਹਾਰ ਅੱਛੇ ਲੱਗਦੇ ਨਾ, ਫੇਰ ਬੰਦਾ ਉਹਦਾ ਬੇਸਬਰੀ ਨਾ ਇੰਤਜ਼ਾਰ ਕਰਦਾ। ਹੁਣ ਲਾਇਕ ਲੈ ਲਓ, ਹੁਣ ਸਾਡਾ ਉਹ ਲੋਹੜੀ ਦਾ ਤਿਉਹਾਰ ਆਂਦਾ। ਉਹਨੂੰ ਵੀ ਸਾਨੂੰ ਉਹ ਵੀ ਸਾਨੂੰ ਬਹੁਤ ਅੱਛਾ ਲੱਗਦਾ, ਠੰਡ ਦੇ ਵਿੱਚ ਆਪਦੇ ਕੋਲ਼ ਲੋਕੀ ਬਹਿ ਕੇ
ਬਿਲਕੁਲ, ਅਸੀਂ ਉਹ ਵਿੱਚ ਅੱਗ ਕਰਕੇ ਤੇ ਆਲੇ-ਦੁਆਲੇ ਬਹਿੰਦੇ ਆ, ਫਿਰ ਅ ਓ ਹੁੰਦੀ ਨਾ ਰੇਵੜੀਆਂ, ਮੂੰਫਲੀ, ਉਹ ਸਭ ਚੱਕਰ ਚੱਕਰ ਲਗਾ ਕੇ, ਚਾਰ ਚੱਕਰ ਲਗਾਉਦੇ
ਹਾਂਜੀ, ਉਹ ਪੂਜਾ ਹੁੰਦੀ ਆ ਪੂਰੀ।
ਜੀ, ਬਿਲਕੁਲ-ਬਿਲਕੁਲ।
ਹਾਂਜੀ, ਅੱਜ-ਕੱਲ੍ਹ ਸਾਰੇ ਤਿਉਹਾਰਾਂ ਦੇ ਆਪਣੇ, ਹਾਂ। ਅਲੱਗ-ਅਲੱਗ ਮਾਇਨੇ ਆ, ਬਰ ਲੋਕੀ ਇਹਨਾਂ ਨੂੰ ਉਹ ਕਰਦੇ ਹੈਗੇ, ਹਾਂਜੀ।
ਹਾਂਜੀ, ਫੇਰ ਅਸੀਂ ਸਰਦੀਆਂ ਵਿੱਚ ਅੰਗੀਠੀ ਜਿਵੇਂ ਬਾਲੀ ਹੁੰਦੀ ਆ, ਅੰਗੀ ਫੇ ਅਸੀਂ ਲੈ ਜਾਂਨੇ ਆ ਰੂਮ 'ਚ, ਫਿਰ ਨਾ ਸੇਕਦੇ ਰਹਿੰਦੇ ਆ, ਬੜਾ ਮਜ਼ਾ ਆਂਦਾ।
ਹਾਂਜੀ, ਉਹ ਚਲੋ ਇਹ ਵੀ ਜ਼ਰੂਰੀ ਐ, ਹਰ ਇੱਕ ਚੀਜ਼ ਜ਼ਿੰਦਗੀ ਵਾਸਤੇ ਜ਼ਰੂਰੀ ਐ। ਉਹੀ ਚੀਜ਼ ਐ ਨਾ।
ਜੀ-ਜੀ, ਜੀ ਤਿਉਹਾਰ ਹੁਣ ਦੇਖੋ ਇੰਡੀਆ 'ਚ ਕਿੰਨੇ ਤਿਉਹਾਰ ਹੈਗੇ, ਹੁਣ-ਹੁਣ ਜਿਹੜਾ ਤਿਉਹਾਰ ਆ ਦੇਖੋ ਇੱਕ ਰੱਕੜੀ ਆ ਗਿਆ, ਇਥੇ ਇੱਕ ਭਾਈ ਦੂਜ ਇਹ ਮੈਨੂੰ ਸੇਮ ਈ ਲੱਗਦੀਆਂ, ਰੱਖੜੀ, ਭਾਈ ਦੂ
ਨਹੀਂ ਭਾਈ ਦੂਜ ਤੇ ਟਿੱਕਾ ਕਰਦੇ ਆ, ਰੱ ਰੱਖੜੀ ਤੇ ਥੋੜ੍ਹਾ ਉਹ ਗੁੱਟ ਤੇ ਰੱਖੜੀ ਬਨਦੇ ਐ, ਉਹ ਕੁਛ ਹੋਰ ਚੀਜ਼ ਹੁੰਦੀ। ਹੁੰਦਾ ਥੋੜਾ ਸੇਮ-ਸੇਮ ਈ ਐ। ਬਟ ਇਹ ਥੋੜਾ ਜਿੰਨਾ ਡਿਫਰੈਂਸ ਹੁੰਦਾ ਆ।
ਬਟ ਐਹ ਦੋਨੋ ਤਿਉਹਾਰਾਂ ਤੇ ਫੀਲ ਈ ਨੀ ਹੁੰਦਾ, ਕਿ ਕੋਈ ਤਿਉਹਾਰ ਹੈਗਾ।
ਨ‌ਈਂ-ਨ‌ਈਂ ਫੀਲ ਕਿਉਂ ਨੀ ਹੁੰਦਾ, ਉਹ ਬੜੇ ਵੱਡੇ-ਵੱਡੇ ਤਿਉਹਾਰ ਹੁੰਦੇ ਆ, ਜਿਨ੍ਹਾਂ-ਜਿਨਾਂ ਤੇ ਮਨਾਨ ਵਾਲੇ ਹੁੰਦੇ ਆ, ਉਹਨਾਂ ਨੂੰ ਤੇ ਚਲੋ ਹੁੰਦਾ ਈ ਐ, ਕੁਛ ਲੋਕੀ ਸਿੱਖ ਨੀ ਮਨਾ ਦੇ ਨਾ, ਨਾ ਸਿੱਖ ਮਨਾਂਦੇ ਨੇ, ਨਾ ਮੋਮਡਨਸ ਮਨਾਂਦੇ ਨੇ, ਨਾ ਉਹ ਕਰਦੇ ਨੇ ਆਹ ਇਹੋ ਜਿਹੇ ਕ੍ਰਿਸ਼ਚਨ ਹੈਗੇ ਨੇ ਇਹ ਵੀ ਨੀ ਕਰਦੇ, ਮੇਨ ਤਾਂ ਹਿੰਦੂਆਂ ਦਾ ਤਿਉਹਾਰ ਹੈ ਨਾ ਇਹ।
ਬਟ ਦੇਖੋ ਨਾ, ਜਿਹੜਾ ਹੋਲੀ ਤੇ ਦੀਵਾਲੀ ਇਹ ਦੋ ਐਸੇ ਤਿਉਹਾਰ ਐ, ਜਿਸ ਦਿਨ ਤੁਹਾਨੂੰ ਫੀਲ ਆਉਂਦੀ ਕਿ ਹਾਂ, ਅੱਜ ਕੁੱਛ ਹੈਗਾ।
ਹਾਂਜੀ।
ਹਾਂ ਮਨਾਂਦਾ ਵੀ ਐ ਤੇ ਅੰਦਰੋਂ ਤੁਹਾਨੂੰ ਅੰਦਰੋਂ ਨਾ ਇੱਕ ਖੁਸ਼ੀ ਜੀ ਹੋਰ ਈ ਹੁੰਦੀ ਕਿ ਵਾਓ, ਅੱਜ ਦੀਵਾਲ਼ੀ ਐ ਕਿੰਨੀਆਂ ਅੱਛੀਆਂ ਲਾਈਟਾਂ ਲੱਗੀਆਂ, ਥੋੜੇ-ਥੋੜੇ ਪਟਾਕਿਆਂ ਦੀ ਆਵਾਜ਼ਾਂ ਆਣੀਆਂ, ਉਹ ਵੀ ਕਿੰਨਾ
ਪਹਿਲੇ ਈ ਸ਼ੁਰੂ ਹੋ ਜਾਂਦੀਆਂ, ਦੱਸ ਦਿਨ ਆਣੀਆਂ ਨਾ, ਮਤਲਬ ਬੱ ਜੇ ਪੰਦਰਾਂ ਪੰਦਰਾਂ ਵੀਹ ਵੀਹ ਦਿਨ ਪਹਿਲੇ ਆਪਣੇ ਪਟਾਕੇ ਚਲਾਉਣੇ ਸ਼ੁਰੂ ਹੋ ਜਾਂਦੇ ਨੇ
ਹਾਂਜੀ ਬਿਲਕੁਲ ਪਹਿਲੇ ਸਾਨੂੰ ਵੀ ਸ਼ੌਂਕ ਸੀ ਬਟ ਜਦੋਂ ਤੋਂ ਸਾਨੂੰ ਥੋੜ੍ਹੀ ਸਮਝ ਆਈ ਆ ਨਾ ਕੀ ਐ ਪੋਲਿਊਸ਼ਨ ਹੁੰਦਾ ਤੇ ਉਹ ਹੁੰਦਾ ਸਭ ਕੁਛ ਤੇ ਤੇ ਫੇਰ ਥੋੜਾ ਸਾਨੂੰ ਪਤਾ ਲੱਗਿਆ ਪਟਾਕੇ ਨਹੀਂ ਚਲਾਣੇ
ਹਾਂਜੀ ਹਾਂਜੀ ਇਹਦੇ ਨਾਲ ਇੱਕ ਤਾਂ ਪੋਲਿਊਸ਼ਨ ਵੀ ਬਹੁਤ ਹੁੰਦਾ ਜ਼ਿਆਦਾ ਵੀ ਨਹੀਂ ਯੂਜ ਕਰਨੇ ਚਾਹੀਦੇ ਇਹਦੇ ਨਾਲ ਜਿਦਾਂ ਕਹਿੰਦੇ ਨਾ ਪੋਲਿਊਸ਼ਨ ਅੱਜ ਕੱਲ੍ਹ ਤੇ ਪਟਾਕਿਆਂ ਤੇ ਕਈ ਜਗ੍ਹਾ ਤੇ ਤੇ ਬੈਨਰ ਆ
ਜੀ ਜੀ ਜੀ ਜੀ
ਕਿ ਇਹਦੇ ਨਾਲ ਪੋਲਿਊਸ਼ਨ ਬਹੁਤ ਹੁੰਦਾ
ਜੀ ਬਿਲਕੁਲ ਬਿਲਕੁਲ ਪੋਲਿਊਸ਼ਨ ਤੇ ਹੁੰਦਾ ਹੀ ਹੈ ਨਾਲ ਦੇਖੋ ਨਾ ਵੱਖ ਅੱਗੇ ਗਰਮੀ ਹੈਗੀ ਤੇ ਹੋਰ ਗਰਮੀ ਵੱਧ ਰਹੀ ਹੈ ਇਹਦੇ ਨਾਲ
ਹੋ ਗਿਆ ਤੁਹਾਡਾ
ਨਹੀਂ ਨਹੀਂ ਬਸ ਹਾਲੇ ਕਰਨਾ ਏ ਜੀ
ਅੱਛਾ ਚਲੋ
ਜੀ ਜੀ
ਹੋਰ ਕੁਛ ਹੋਰ ਬਾਤ ਕੰਮ ਕੁੰਮ ਕਰ ਚੁੱਕੀ ਹੈ।
ਨਹੀਂ ਜਾਣਾ ਜਾਣਾ ਕੰਮ
ਚਲੋ ਠੀਕ ਹੈ ਬਿਜਨਸ ਵਾਲਿਆ ਨੂੰ ਤੇ ਛੁੱਟੀ ਨਹੀਂ ਹੁੰਦੀ ਜੋਬ ਵਿੱਚ ਤਾਂ ਛੁੱਟੀ ਮਿਲ ਜਾਣੀ ਹੈ। ਹਾਂਜੀ ਤਾਂ ਤੁਹਾਡਾ ਬਿਜਨਸ ਹੈ ਸਾਨੂੰ ਤੇ ਡੇਲੀ ਜਾਣਾ ਪੈ ਹਾਂਜੀ ਸਵੇਰੇ ਠੀਕ ਹੈ ਸਤਿ ਸ੍ਰੀ ਅਕਾਲ ਜੀ ਵੇਦੀ ਘਰੋਂ ਵਾਪਸ